ਹੈਲੋ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਸਭ ਵਧੀਆ ਤੁਸੀਂ ਸੁਣਾਓ
ਵਧੀਆ ਜੀ ਵਧੀਆ ਕਾਫੀ ਟਾਈ ਹੋ ਗਿਆ ਤੁਹਾਡੇ ਨਾਲ ਗੱਲ ਨੀ ਹੋਈ ਬੜਾ ਚਿਰ ਹੋ ਗਿਆ ਸੀ ਮੈਂ ਕ ਤੁਹਾਨੂੰ ਫ਼ੋਨ ਲਾਵਾਂ
ਹਾਂਜੀ ਹਾਂਜੀ ਮੈਂਹੀ ਸੋਚਿਆ ਜੇ ਕਿੱਦਾਂ ਮੈਨੂੰ ਮੀਜ਼ੀ ਨੇ ਯਾਦ ਕਰ ਲਿਆ ਬਸ
ਹਾਂਜੀ ਬਸ ਚ ਹੀ ਹੈ ਤੁਸੀਂ ਆਏ ਨੀ ਐਤਕੀ ਆਪਣੇ ਪੇਕੇ ਰਹਿਣ ਮੈਂ ਤੁਹਾਡੇ ਘਰ ਗਿਆ ਸੀ ਤੇ ਮੈਂ ਕਿਹਾ ਪੁੱਛਣ ਗਿਆ ਸੀ ਮੈਂ ਕਿਹਾ ਦੀਦੀ ਆਏ ਨ ਤੇ ਉਹ ਕਹਿੰ ਆਏਂ ਪਤਾ ਕਿਉਂ ਨਹੀਂੀ ਆਏ ਤੁਂ ਰਹਿਣ ਸਭ ਆਏ ਦੇ ਨੇ ਰਹਿਣ ਲਾਓ ਤੁਸੀ ਵੀ ਚੱਕਰ
ਨਹੀਂ ਵੀਰ ਜੀ ਆਉਣਾ ਸੀਗਾ ਥੋੜ੍ਹਾ ਨਾ ਕੰਮ ਸੀਗਾ ਤੁਹਾਡੇ ਭਾਜੀੀ ਨੂੰ ਹਮ ਤੇ ਉਸ ਕਰਕੇ ਉਹਨੂੰ ਨਿਕਲ ਨੀ ਹੋ ਰਿਹਾ ਬਣਾ ਰਿਹਾ ਪਲੈਨਿੰਗ ਕਰਦੇ ਪਏਿਆ ਤੇ ਬਸ ਉਹ ਕੋਈ ਨਾ ਕੋਈ ਕੰਮ ਪੈਂਦਾ ਬੱਚਿਆਂ ਦੇ ਸਮਰ ਕੈਂਪ ਜੋ ਕਰਵਾਏ ਦਾ ਨਾ ਥੋੜਾ ਤੇ ਤੁਹਾਨੂੰ ਪਤਾ ਅੱਜ ਕਲ ਬੱਚੇ ਘਰ ਤਾਂ ਤੰਗ ਕਰਦੇ ਨੇ ਮੈਂ ਸਮਰ ਕੈਂਪ ਜੁਆਇਨ ਕਰਾ ਦਿੱਤਾ ਸੀਗਾ ਫੇਿਰ ਉਹ ਬੱਚੇ ਬਸ ਉੱਥੇ ਐਕਟੀਵਿਟੀ ਕਰ ਆਦੇ ਨੇ ਕਦੇ ਡਰਾਇੰਗ ਦੀ ਐਕਟੀਵ ਰਟੀ ਹੁੰਦੀ ਹੈ ਹਾਂ ਕਦੀ ਆਰਟ ਕਰਾਉਂਦੇ ਨੇ ਅੱਜ ਬੱਚਿਆਂ ਨੂੰ ਬੈਂਕਸ ਹਾਂਜੀ ਹਾਂਜੀ ਤੁਹਾਨੂੰ ਪਤਾ ਦੇਖੋ ਬੱਚੇ ਘਰ ਪਹਿ ਕੇ ਫੋਨਾਂ ਦੇ ਸਰਾਣੇ ਬੈਠੇ ਰਹਿੰਦੇ ਨੇ ਹਾਂਜੀ ਸਭ ਵਧੀਆ ਠੀਕ ਕ ਆ ਤੁਸੀਂ ਸੁਣਾਓ
ਵਧੀਆ ਹੋਰ ਮੈਂ ਤੁਹਾਨੂੰ ਕਹਿਣਾ ਸੀ ਕਿ ਮੈਂ ਨਾ ਮਕ ਸ਼ੁਰੂ ਰ ਚਲੋ ਤੁਾਨੂੰ ਫੋਨ ਕਰ ਯ ਮੈਂ ਤੁਹਾਡੇ ਘਰ ਹੀ ਚਲੇ ਗਿਆ ਸੀ ਬੁਲਾਨ ਤੇ ਮੈਨੂੰ ਪਤਾ ਲੱਗਿਆ ਅਤੇ ਉਹ ਆਪਣਾ ਭਲਾ ਆਪਣੀ ਦੁਕਾਨ ਦੀ ਤੇ ਤੁਸੀਂ ਅਗਰ ੁੱਟੀਆਂ 'ਚ ਰਹਿਿੰ ਅਤੇ ਤੁਸੀਂ ਜ਼ਰੂਰ ਆਉਣਾ ਨਹੀਂ ਤਾਂ ਫਿਰ ਦੇਖ ਲੈਣਾ ਵੈਸੇ ਤਾਂ ਮੈਂ ਆ ਹੀ ਜਾਣਾ ਤੁਸੀਂ ਹੈ ਨਾ
ਹਾਂਜੀ ਨਹੀਂ ਨਹੀਂ ਬਣਾ ਲਾਂਗੇ ਅ ਭਾਨ ਚਲੋ ਮਿਲ ਜਾਗੇ ਓਪਨਿੰਗ ਤੁਹਾਡੇ ਨਾਲ ਕੁਛ ਸ਼ੋਪਿੰਗ ਵੀ ਕਰ ਲਵਗੇ ਤੁਹਾਡੇ ਕੋਲੋਂ ਅਸੀਂ ਹਾਂ ਮੈਂ ਲੈਣੇ ਸੀਗੀ ਸਮਰ ਕਲੈਕਸ਼ਨ ਤਾਂ ਹਾਂਜੀ ਹਾਂ ਨੀ ਨੀ ਮੈਂ ਫੇਰ ਨਹੀਂ ਤੁਹਾਡੇ ਕੋਲ ਫਿਰ ਹੋਰ ਕੀ ਕੀ ਰੱਖਿਆ ਫਿਰ ਤੁਸੀਂ ਸਮਰ ਕਲੈਕਸ਼ਨ ਚ।
ਕੁੁਰਤੀ ਰੱਖੀ ਦੀ ਬਸ ਪਰ ਆਪਣਾ ਲੈਗਿੰਗ ਹੋ ਗਈਆਂ ਪਲਾਜ਼ੋ ਹੋ ਗਏ ਹਨਾ ਵੰਨ ਪੀਸ ਹੋ ਏ ਲਾਈਨ ਸੂ
ਤੇ ਤੁਸੀਂ ਅੱਜ ਕੱਲ ਉਹ ਫਰਸ਼ੀ ਦਾ ਨੀ ਅੱਜ ਕੱਲ ਫਰਸ਼ੀ ਸਲਵਾਰ ਦਾ ਇੰਨਾ ਟਰੈਂਡ ਹੈ ਤੁਸੀਂ ਉਹ ਨੀ ਲਿਆਏ।
ਹਾਂਜੀ ਸਲਵਾਰ ਵੀ ਸੂਟ ਵੀ ਰੱਖੇ ਆ ਬਟ ਉਹ ਨਾ ਕੋਈ-ਕੋਈ ਲਾਈਕ ਕਰਦਾ ਜਿੱਦਾਂ ਕਿ ਕਿਸੇ-ਕਿਸੇ ਨੂੰ ਪਸੰਦ ਨਹੀਂ ਆਉਂਦੇ ਸੂਟ ਇਸ ਕਰਕੇ ਨਾ ਅਸੀਂ ਉੱਦਾਂ ਦੇ ਸੂਟ ਨਹੀਂ ਰੱਖੇ ਦੇ ਆਪਾਂ ਨੋਰਮਲ ਸੂਟ ਰੱਖੇ ਦੇ ਆ ਜਿਹੜੇ ਸਾਡੇ ਏਰੀਏ ਦੇ ਵਿੱਚ ਚੱਲ ਜਾਣ ਅਤੇ ਸਾਡਾ ਮਤਲਬ ਸਟੋ
ਨਹੀਂ ਅੱਜ ਕੱਲ ਤਾਂ ਦੇਖ ਹੋ ਡਾਇਨਮ ਦੀਆਂ ਇੰਨੀਆਂ ਡਰੈਸਿਸ ਚੱਲ ਦੀਆਂ ਵੀਰ ਜੀ ਤੁਸੀਂ ਉਹ ਲੈ ਕੇ ਆਓ ਨਾ ਮੈਨੂੰ ਤਾਂ ਉਹ ਬਹੁਤ ਪਸੰਦ ਹੈਗੀਆਂ।
ਡੈਨੀ ਦੀ ਮਤਲਬ ਹੈਗੀ ਹੈ ਨਾ। ਡੈ ਚਾਹੀ ਹੈਗੀ ਉਹ ਤਾਂ ਫਿਰ ਆਪ ਆਪਾਂ ਤੁਹਾਨੂੰ ਓਦਾਂ ਲੈ ਦੂੰਗੇ ਬਟ ਅਸੀਂ ਆਪਣੀ ਦੁਕਾਨ
ਅੱਛਾ-ਅੱਛਾ ਚਲੋ ਠੀਕ ਕੋਈ ਨੀ ਚਲੋ ਮੈਨੂੰ ਵੈਸੇ ਨਾ ਉਹ ਤੁਸੀਂ ਜ ਡੈਨਮ ਦੀ ਮੈਨ ਇੱਕ ਜ਼ਰੂਰ ਮੈਨੂੰ ਥੋੜਾ ਦੇਖ ਲੋ ਮੈਨੂੰ ਵੈਸ ਉਹ ਬਹੁਤ ਪਸੰਦ ਹੈ ਅੱਜ ਕੱਲ੍ਹ ਦੇਖੋ ਬੜਾ ਟਰੈਂਡ ਹੈ ਕੁੜੀਆਂ ਪਾਦੀਆਂ ਬੜਾ ਵਧੀਆ ਲੱਗਦਾ ਪਾਇਆ ਦਾ ਹਾਂਜੀ।
ਤੁਸੀਂ ਇੱਕ ਕੰਮ ਕਰੋ ਨਾ ਫਿਰ ਤੁਸੀਂ ਆਪਣਾ ਸਾਡੇ ਮੂਰਤ ਤੇ ਆਓ ਅਤੇ ਆਪਾਂ ਤੁਹਾਨੂੰ ਡੈਨਮ ਦੀ ਉਹ ਗਿਫਟ ਕਰ ਦਾਂਗੇ ਕੋਈ ਚੱਕਰ ਨਹੀਂ।
ਹ ਇਹ ਵੀ ਗੱਲ ਠੀਕ ਹੈ ਵੀਰ ਜੀ ਨਹੀਂ ਨਹੀਂ ਮੈਂ ਏਦਾਂ ਨੀ ਲੈ ਬਈ ਚੰਗਾ ਨੀ ਲੱਗ
ਚੰਗੇ ਨੂੰ ਤਾਂ ਕੋਈ ਗੱਲ ਨੀ ਫੇਰ ਕੀ ਹੋ ਗਿਆ ਆਪ ਆਪਦੇ ਘਰ ਦੀ ਗ ਗੱਲ ਆ।
ਹਾਂਜੀ ਵੀਰ ਜੀ ਕੋਈ ਗੱਲ ਨੀ ਓਦਾਂ ਤਾਂ ਮੈਂ ਤੁਹਾਨੂੰ ਦੱਸ ਦਾਂਗੀ। ਤੇ ਤੁਹਾਡੇ ਕੋਲੋਂ ਉਹ ਵੀ ਫੂਟਸ ਮਿਲ ਜਾਣਗੇ। ਜਿਹੜੇ ਅੱਜ ਕੱਲ੍ਹ ਥੋੜੇ ਉਹ ਵਾਲੇ ਥੋੜੇ ਜਿਹੜੇ ਇੱਕ ਲੋਂਗ ਵਿੱਚ ਚੱਲੇ ਦੇ ਨਾ
ਉਹ ਤਾਂ ਨੀ ਕਹਿੰਦੇ ਤੁਸੀਂ ਅੰਗ ਰੱਖਾ ਸਟਾਈਲ ਕਹਿਣਦੇ ਹੋ ਕਿ
ਨਹੀਂ ਨਹੀਂ ਅੰਗ
ਹਾਂਜੀ ਉੱਦਾਂ ਦੇ ਸੂਰ ਤਾਂ ਹੈਗੇ ਆ ਸਾਡੇ ਕੋਲ ਹੋਲਟਰਨੈਕ ਵਾਲੇ ਸਟ ਹੈਗੇ ਆ
ਅੱਛਾ ਉਹ ਵੀ ਹੈਗੇ ਆ ਅੱਛਾ ਅੱਛਾ ਠੀਕ ਹੈ
ਅੰਗ ਰੱਖ ਸਟਾਈਲ ਹੋ ਗਿਆ ਆਪਣਾ ਅਨਾਰ ਕੜੀ ਸੂਟ ਹੋ ਗਿਆ ਇੱਦਾਂ ਦੇ ਤਾਂ ਸਭ ਸੂਟ ਹੈਗੇ ਆ ਬਟ ਆਪਾਂ ਨਾ ਜਿੱਦਾਂ ਜੀਨਾਂ ਟੋਪ ਹੋ ਗਏ ਕੋਪ ਟੋਪ ਸ਼ਰਟਸ ਹੋ ਗਈ ਮਿਡੀ ਆਹ ਸਭ ਨਹੀਂ ਆਪਾਂ ਰੱਖ ਕਿਉਂਕਿ ਸਾਡੇ ਏ ਨਾ ਘੱਟ ਹੀ ਚੱਲਦਾ ਆ ਸਭ ਆਪਾਂ ਉਹ ਮਾਲ ਲਿਆਈ ਦਾ ਵਾ ਜਿਹੜਾ ਨਾਲੋਂ ਨਾਲ ਹਾਂਜੀ ਆਪਾਂ ਉਹ ਮਾਲ ਲਿਆਈ ਦਾ ਵਾ ਕਿ ਜਿਹੜਾ ਨਾਲੋਂ ਨਾਲ ਨਿਕਲ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ
ਕੁੱਝ ਜਿਹੜੀ ਜਗ੍ਹਾ ਤੇ ਜੋ ਚ
ਬਾਕੀ ਮੈਂ ਸੋਚਿਆ ਆ ਤੁਸੀਂ ਸਾਡੇ ਇੱਥੇ ੁਰਤ ਤੇ ਆਓਗੇ ਨਾ ਫਿਰ ਮ ਮੈਂ ਦਸ ਪੰਦਰਾਂ ਦਿਨ ਨੂੰ ਤੁਹਾਡੇ ਉੱਥੇ ਆਊਂਗਾ ਪੰਜਾਬ ਤੁਸੀਂ ਮੈਨੂੰ ਅਨਸਟਿਚ ਸੂਟ ਦੀ ਮਤਲਬ ਹੋਲਸੇਲ ਦੁਕਾਨਾਂ 'ਤੇ ਲੈ ਜਾਇਓ ਇਹਦਾਂ ਇਹ ਮੇਰਾ ਥੋੜ੍ਹਾ ਮਨ ਸੀ ਕਿ ਮੈਨੂੰ ਆ ਿ ਸੂਟ ਵੇਖਾਂ ਥੋੜੇ ਬਹੁਤ ਨਾ
ਹਾਂਜੀ ਨਹੀਂ ਨਹੀਂ ਇੱਥੇ ਤਾਂ ਬਹੁਤ ਹੈਗੀਆਂ ਤੁਹਾਨੂੰ ਆਰਾਮ ਨਾਲ ਸ਼ੋਪਿੰਗ ਕਰਾਾਂ ਮ ਟੈਸ਼ਨ ਨਾ ਲਓ ਤੁਹੀ ਹਾਂ ਬਹੁਤ ਹੈਗੀ ਆ ਵੈ
ਹਾਂਜੀ ਮੈਂ ਨਾ ਪੱਚੀ ਖ ਛੱਬੀ ਤਰੀਕ ਨੂੰ ਤੁਹਾਡੇ ਉੱਤੇ ਆਉਣਾ ਹੈ ਮੈਨੂੰ ਕੋਈ ਕੰਮ ਹੀ ਆ ਅਤੇ ਫਿਰ ਮੈਂ ਆਪਾਂ ਤੁਸੀਂ ਇੰਨੇ ਚਲੇ ਤੁਸੀਂ ਨਾ ਦੁਕਾਨਾਂ ਦੇ ਰੱਖ ਤਿੰਨ ਚਾਰ ਤੇਿੰ ਮੈਂ ਆਪਣਾ ਮਾਲ ਪਸੰਦ ਕਰ ਜੂੰਗਾ ਮਗਰੋਂ ਉਹ ਬਿਲ ਕਰਾ ਦੇਣਗੇ ਹਨਾ ਪੇਮੈਂਟ ਕਰ
ਹਾਂਜੀ ਹਾਂਜੀ ਠੀਕ ਹੈ ਠੀਕ ਉਹ ਵੀ ਗੱਲ ਤੁਹਾਡੀੇ ਠੀਕ ਹੈ ਕੋਈ ਗੱਲ ਨਹੀਂ ਬਿਲਕੁਲ ਟੈਸ਼ਨ ਦੀ ਗੱਲ ਨੀ ਹੈ ਅਸੀਂ ਅੱਜ ਉਹ ਬਣਾਇਆ ਸੀਗਾ ਕੀ ਕਹਿੰਦੇ ਨੇ ਮੂੰਗੀ ਤੋਂ ਦਾਲ ਬਣਾਈ ਸੀ ਸੁੱਕੀ ਸੁੱਕੀ ਸੁੱਕੀ ਸੁੱਕੀ ਬੱਚੇ ਕਹਿੰਦੇ ਸੀ ਖਾਣੇ ਆ ਹਾਂਜੀ ਹਾਂਜੀ ਦੂਜੀ ਤਾਂ ਖਾਂਦੇ ਨੀ ਤੇ ਮੈਂ ਕਿਹਾ ਚਲੋ ਸੁੱਕੀ ਸੁੱਕੀ ਬਣਾ ਲੈਂੇ ਆਾਂ
ਕੀਤਾ ਸੀ ਮੈਂ ਉਹਨਾਂ ਦੇ ਘਰੇ ਗਿਆ ਸੀ ਹੁਣੇ ਹੀ ਆਏ ਡਿਨਰ ਕਰਕੇ ਸਗੋਂ ਆਈਸ ਕਰ੍ਰੀਮ ਖਾਣ ਨੂੰ ਕਹਿੰਦੇ ਹੀ ਮੇਰਾ ਮਨ ਨਹੀਂ ਸੀਂਗਾ ਆਈਸ ਕਰ੍ਰੀਮ ਆਉਣ
ਤੇ ਖਾ ਲੈਣੀ ਸੀਗੀ ਮੌਸਮ ਗਰਮੀ
ਮਨ ਨੀ ਸੀਗਾ ਮੇ ਮੈਂ ਨਾ ਮਤਲਬ ਮ ਰੋਟੀ ਖਾਧੀ ਨਾ ਮੈਂ ਨਾ ਪਾਣੀ ਵੀ ਮੈਂ ਅੱਧੇ ਘੰਟੇ ਬਾਅਦ ਪੀਨਾ। ਤੇ ਬਸ ਫਿਰ ਮੈਨੂੰ ਆ ਸੀ ਕਿ ਮੈਂ ਰੋਟੀ ਖਾਧੀ ਪਾਣੀ ਪੀਤਾ ਨ ਆਈਸ ਕਰ੍ਰੀਮ ਕਿੱਦਾਂ ਖਾਣਾ ਫਿਰ ਮੈਨੂੰ ਸੀ ਥੋੜ੍ਹਾ ਲੇਟ ਹੋ ਰਿਹਾ ਸੀ ਘਰ ਫੋਨ ਆਣ ਡੇ ਸੀ ਮੈਂ ਕਿਆ ਚਲੋ ਘਰ
ਟਾਈਮ ਬਹੁਤ ਹੋ ਗਿਆ ਨਾਂ ਵੀਰ ਜੀ, ਇੰਨਾ ਟਾਈਮ ਥੋੜ੍ਹੀ ਨਾਂ। ਅਸੀਂ ਬਸ ਹੁਣ ਤਿਆਰੀ ਕਰਦੇ ਪਏ ਸੀਗੇ। ਤੇ ਬੱਚੇ ਮੈਂਗੋ ਸ਼ੇਕ ਮੰਗਦੇ ਸੀ ਬਸ ਬ ਚਿਆਂ ਨੂੰ ਮੈਂਗੋ ਸ਼ੇਕ ਵਗੈਰਾ ਦਿੱਤਾ।
ਮੈਂ ਵੀ ਜਿੰਨ੍ਹਾਂ ਘਰੇ ਗਿਆ ਹੀ ਨਾਂ, ਉਹਨਾਂ ਨੇ ਸਟਾਰਟਰ ਵਿੱਚ ਪਹਿਲਾਂ ਮੈਨੂੰ ਮੈਂਗੋ ਸ਼ੇਕ ਹੀ ਪਿਆਇਆ ਸੀ, ਮੈਂਗੋ ਸ਼ੇਕ ਸੀਗੇ ਸਵੀਟ ਕੋਰਨ ਹੈਗੇ ਸੀ ਵੀ ਪਨੀਰ ਪਾ ਕੇ ਹੈ ਨਾ ਲੈਮਨ ਨਾਲ ਨਿੰਬੂ ਨਿੰਬੂ ਹਾਂਜੀ ਉਸਤੋਂ ਤੋਂ ਬਸ ਸਪਰਿੰਗ ਰੋਲ ਸੀਗੇ, ਚਾਹ ਸੀਗੀ। ਆਪਣਾ ਡਰਾਈ ਫਰੂਟ ਸੀਗਾ ਉਸ ਤੋਂ ਬਾਅਦ ਫਿਰ ਰੋਟ ਰੋਟੀ ਸੀ ਹਾਂ ਰੋਟੀ ਚ ਸੀਗਾ ਮਤਲਬ ਆਪਣਾ ਦਾਲ ਮੱਖਣੀ, ਦਾਲ ਮੱਖਣੀ ਹੀ ਪਨੀਰ ਹੀ ਚੌਲ ਹੀ ਆਪਣਾ ਰਾਇਤਾ ਹੀ ਬੂੰਦੀ ਦਾ।
ਅੱਛਾ ਅੱਛਾ। ਕਾਫੀ ਤੁਹਾਡੇ ਤਾਂ ਵਧੀਆ ਹੋ ਗਏ।
ਅੱਛਾ ਵਧੀਆ ਪ੍ਰੋਗਰਾਮ ਸੀਗਾ।
ਹਾਂਜੀ ਹਾਂਜੀ ਬਸ
ਚਲੋ ਵਧੀਆ ਪ੍ਰੋਗਰਾਮ
ਅੱਛਾ ਅੱਛਾ। ਚਲੋ ਵਧੀਆ ਘੁੰਮਦੇ ਫਿਰਦੇ ਰਹਿਣਾ ਚਾਹੀ ਏਵੈ
ਹਾਂਜੀ ਦੇਖੋ, ਜਿੱਥੇ ਜੀ ਜਥੇ ਜੀ ਪਿਆਰ ਹੁੰਦਾ ਨਾ ਉੱਥੇ ਤਾਂ ਦੇਖੋ ਥੋੜ੍ਹਾ ਕਰਨਾ ਹੀ ਪੈਂਦਾ।
ਹਾਂਜੀ ਇਹ ਤਾਂ ਗੱਲ ਸਹੀ ਐ ਹਾਂਜੀ ਜਿੱਥੇ ਵ ਜਿੱਥੇ ਦਿਲ ਲੱਗੇ ਦਿਲ ਮਿਲੇ ਹੁਣ ਉੱਥ ਹੀ ਦਿਲ
ਹਾਂ ਜੀ ਮੈਂ ਵੀ ਉਹਨਾਂ ਵੱਲ ਗਿਆ ਹੀ ਮੈਂ ਵੀ ਖਾਲੀ ਹੱਥ ਨੀ ਗਿਆ। ਡੇਢ ਕਿਲੋ ਅੰਬ ਲੈ ਗਿਆ ਸੀ ਨਾਲ ਮੈਂ ਕੇਲੇ ਲੈ ਗਿਆ ਸੀ ਦਰਜਨ ਦੋ ਦਰਜਨ ਨਾਲ ਡੇਢ ਕਿੱਲੋ ਅੰਬ ਸੀਗੇ। ਮੈਂ ਕਿਹਾ ਦੇਖੋ ਖਾਲੀ ਹੱਥ ਚੰਗਾ ਨਈਂ ਲੱਗਦਾ ਨਾ ਫਰੂਟ ਲੈ ਗਿਆ ਸੀ ਖਰਬੂਜੇ। ਹਾਂ। ਕਰਰਬੂਜੇ ਲੈਣੇ ਹੀ ਮੈਂ ਕਿਹਾ ਜਿਹੜਾ ਅੱਜ ਕੱਲ ਚ ਦਾ ਫਰੂਟ ਨਾ ਕਰਰਬੂਜ ਉੱਚੇ ਹੋ ਗਏ ਤਰਬੂਜ ਫਿਰ ਮੈਨੂੰ ਆਹ ਸੀ ਮੈਨੂੰ ਕਿਹਾ ਮੈਨੂੰ ਮੈਨੂੰ ਆ ਸੀ ਮੈਂ ਕਿਹਾ ਖਣੀ ਮਿੱਠਾ ਲੇ ਨਾ
ਹਾਂਜੀ ਇਹ ਤਾਂ ਗੱਲ ਤੁਹਾਡੀੇ ਠੀਕ ਹਾਂਜੀ ਇਹ ਵੀ ਗੱਲ ਤੁਹਾਡੀ ਬਿਲਕੁਲ ਠੀਕ ਹਾਂ ਤੇਖਰਬੂਜੇ ਅ ਕੀ ਕਹਿੰਦੇ ਨੇ ਫਰੂਟਸ ਵਗੈਰਾ ਅੰਬ ਵਗੈਰਾ ਦੇ ਕੀ ਰੇਟ ਦੇ ਚ ਆਹੇ ਆ ਤੁਹਾਡੇ ਅ
ਅੰਬ ਤਾਂ ਸਾਡੇ ਨਾ ਨਾ ਸਾਡੇ ਇੱਥੇ ਡੇਢ ਸੌ ਸਾਡੇ ਇੱਥੇ ਡੇਢ ਸੌ ਰੁਪਏ ਕਿੱਲੋ ਦੁਸ਼ਹਿਰੀ ਆਬ
ਅੱਛਾ ਅੱਛਾ ਦੁਸਹਿਰੇ ਸਾਡੇ ਤਾਂ ਦੁਸਹਿਰੇ ਅਜੇ ਆਇਆ ਹੀ ਨਹੀਂ ਵੀਰ ਜੀ ਅੰਬਕ ਮੈਂ ਇੰਨਾ ਮਨ ਕਰਦਾ ਸੀਗਾ ਮੈਂ ਕਿਹਾ ਚਲੋ ਦੁਸਹਿਰੇ ਆਬ ਆਈਏ
ਨਹੀਂ ਮੈਂ ਉਹੀ ਤਾਂ ਮੈਂ ਜਿੰਨਾ ਘਰੇ ਗਿਆ ਸੀ ਮੈਂ ਦੁਸਹਿਰੀ ਬਲੈਕ ਗਿਆ ਸੀ ਡੇਢ ਕਿੱਲੋ ਨਾਲ ਮੈਂ ਲੈੇ ਹੀ ਕੇਲੇ ਲੈੇ ਹੀ ਦੇੜ ਦਪੱਖਣੀ ਦੋ ਦਰਜਨ ਸੀਗੇ ਅਤੇ ਬਾਕੀ ਮੈਂ ਉਹ ਹੁਣ ਆ ਦਿਓ ਉਹਨਾਂ ਦੀ ਛੋਟੀ ਗੜੀ ਆ ਸੀ ਹੁਣ ਪੰਜ ਸੌ ਫੜਾ ਦਿੱਤਾ ਸੀ ਮੈਂ ਕਿਹਾ ਚੱਲ ਕੋਈ ਨਹੀਂ ਕੁਛ
ਹਾਂਜੀ ਨਨੀੀ ਕੁੜੀਆਂ ਕੋਈ ਗੱਲ ਨੀ ਬੱਚਿਆਂ ਨੂੰ ਹਾਂਜੀ ਹਾਂਜੀ
ਹਨ ਨਾ ਉਹ ਉਹਨਾਂ ਨੇ ਮਤਲਬ ਆਪਣਾ ਬਹੁਤ ਤਣੇ
ਨਹੀਂ ਬਹੁਤ ਕਰਦੇ ਨੇ ਸੱਚੀ ਉਹ ਭੈਣ ਜੀ ਵੈਸੇ ਬਹੁਤ ਕਰਦੇ ਨੇ ਹਾਂਜੀ ਫ ਮੈਂ ਵੀ ਬਸ
ਉਹ ਘਰ ਵੀ ਬਹੁਤ ਆਇਆ ਗਿਆ ਲੱਗਿਆ ਰਹਿੰਦਾ ਵ ਹਾਂਜੀ ਉਹ ਘਰ ਵੀ ਬਹੁਤ ਆ ਲਗਦਾ ਕਦੀ ਕੋਈ ਆਉਂਦਾ ਕਦੀ ਕੋਈ ਆਉਂਦਾ ਬਸ ਫੇਿਰ ਬਸ ਇਹ ਹੀ ਨਾ ਉਹਨਾਂ ਦਾ ਕੋਮਨ ਕਰਰਿਆ ਉਹਨਾਂ ਦਾ ਮੇਨ ਜਿੱਦਾਂ ਪੰਜ ਪਰਿਵਾਰ ਸੀਗੇ ਕੋਮਨ ਘਰ ਉਹ ਫ ਉੱਥੇ ਹੀ ਜਾਣਾ ਹੁੰਦਾ ਆ
ਹਾਂਜੀ ਇਹ ਤਾਂ ਗੱਲ ਠੀਕ ਹੈ ਫੇਿਰ ਉ ਜ ਉੱਧਰ ਹੀ ਜਾਣ
ਹਾਂ ਕੁਛ ਵੀ ਹੋ ਜਾੇ ਨਾ ਸਭ ਤੋਂ ਪੈ ਉੱਥੇ ਜਾਂਦੇ ਆ ਬਸ ਫਿਰ ਧਹਨਵਾਦ
ਆਹੋ ਨਹੀਂ ਨਹੀਂ ਹੁਣ ਜਿੱਥੇ ਪਿਆਰ ਹੁੰਦਾ ਬੰਦਾ ਉੱਥੇ ਹੀ ਜਾਂਦਾ ਵ ਠੀਕ ਹੈ ਠੀਕ ਹੈ ਹੋਰ ਸੁਣਾਓ ਤੁਸੀਂ ਹਾਂਜੀ
ਠੀਕ ਨੇ
ਹਾਂਜੀ ਸਭ ਠੀਕ ਠਾਕ ਨੇ ਵਧੀਆ ਬਸ ਇਹ ਤੁਹਾਨੇ ਵੀ ਬਿਜ਼ੀ ਨੇ ਥੋੜਾ ਕੰਮ ਕਰ ਤੁਹਨੂੰ ਪਤਾ
ਅੱਛਾ ਅੱਛਾ ਤੇ ਹੋਰ ਆਪਣਾ ਆਪਣਾ ਡਿਨਰ ਹੋ ਗਿਆ ਤੁਹਾਡਾ
ਹਾਂਜੀ ਅਸੀਂ ਤਾਂੈ ਫਰ ਹੀ ਹੋ ਗਏ ਨਹੀਂ ਨਹੀਂ ਕਦੋਂ ਦਾ ਫਰੀ ਫਲੂ ਹੋ ਕੇ ਬੱਚਿਆਂ ਨੂੰ ਮੈਂ ਕੁਛ ਦੇਤਾ ਬਸ ਆਪਾਂ ਫਰੀ ਸੀਗੇ ਹੁਣ ਤੇ ਤੁਹਾਡੀ ਕੋਲ ਆ ਗਈ ਫਿਰ ਮੈਂ ਕਿਹਾ ਚਲੋ ਵੀਰ ਜੀ ਨਾਲ ਗੱਲ ਹੀ ਨੀ ਹੋਈ ਕਾਫੀ ਟਾਈਮ ਬਾਅਦ ਫੋਨ ਆਇਆ ਵੀਰ ਜੀ ਦਾ ਮੈਂ ਯਾਦ ਕਰਦੀ ਪਏ ਸੀ। ਕਿੰਨੇ ਦਿਨਾਂ ਤੋਂੱਕ ਸੋਚਦੇ ਸੀਗੇ ਵੀਰ ਜੀ ਨੂੰ ਫੋਨ ਕਰਾਂ, ਫੋਨ ਕਰਾਂ, ਤੇ ਬਸ ਟਾਈਮ ਹੀ ਨਹੀਂ ਮਿਲਦਾ। ਤੁਹਾਨੂੰ ਪਤਾ ਮੈਂ ਵੀ ਆਪਣਾ ਕੰਮ ਕਰਦੀ ਹਾਂ ਨਾ-ਬਟੀਕ ਦਾ। ਤੁਹਾਨੂੰ ਪਤਾ ਹੀ ਹੈ। ਤੇ ਫੇਰ ਉਹ ਕੁੜੀਆਂ ਵੀ ਆਉਂਦੀਆਂ ਸਿਖਾਉਣਾ ਆਉਂਦਾ ਉਹਨਾਂ ਨੂੰ ਕੰਮ। ਤੇ ਬਸ, ਫੇਰ ਉਹ ਸਾਰਾ ਦਿਨ ਏਦਾਂ ਹੀ-ਬੱਚੇ ਸਮਰ ਕੈਂਪ ਵਿਚ। ਹਾਂਜੀ, ਚਲੋ ਚੰਗਾ ਵੀਰ ਜੀ। ਫਿਰ ਤੁਸੀਂ ਮੈਨੂੰ ਕਰਨਾ ਫ਼ੋਨ ਹਾਂ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।